ਹੈਲੋ, ਸੱਸਰੀ ਕਾਲ। ਹਾਂ, ਅਵਾਜ ਆ ਰੀ ਏ
ਹਾਂ, ਹੋਰ ਕੀ ਕਰਦੇ ਪੇ?
ਕੁਛ ਨੀ ਕਰਨਾ ਕੀ ਏ, ਧੁੱਪ ਸੇਕ ਦੇ ਪੇ ਆਂ।
ਕਿਉਂ ਧੁੱਪ ਪੇਆ ਸੇਕਣ ਧੁੱਪ?
ਬਜਾਰ ਗੇ, ਧੁੱਪ ਸੇਕਣ?
ਹਾਂ, ਬਾਜ਼ਾਰ ਗਈ ਸੀ ਧੁੱਪ ਸੈਕਣ, ਸੂਟ ਲੈਣ ਗਈ ਸੀ ਮੈਂ ਕਿਹਾ ਧੁੱਪ। ਦੁਪੈਰੇ, ਵੇਲੇ ਨਾ ਦੁਕਾਨਾਂ ਖਾਲੀ ਹੁੰਦੀਆਂ। ਤਾਂ ਕਰਕੇ
ਫਿਰ ਆਇਆ ਪਸੰਦ?
ਹਾਂ, ਲਿਆਂਦਾ ਵੇ ਇੱਕ ਕੋਟਨ ਦਾ।
ਹੂੰ ਨਹੀਂ ਆ, ਓਨਲਾਈਨ ਸ਼ੋਪਿੰਗ ਹੁੰਦੀ ਆ, ਉਹਨੂੰ ਵੀ ਕਦੇ ਟਰਾਈ ਕੀਤਾ।
ਨਾ ਨਾ ਉਹ ਨਹੀਂ ਕੀਤਾ, ਚਦਰਾਂ ਮੰਗਵਾਈਆਂ ਸੀ, ਇੱਕ ਵਾਰੀ
ਫੇਰ, ਉਹ ਨਹੀਂ ਸਹੀ ਲੱਗੀਆਂ।
ਪੈਂਤੀ ਸੌ ਦੀਆਂ ਮੰਗਾਈਆਂ ਸੀ, ਚਦਰਾਂ ਉਹ ਫੇਰ। ਉਹ ਮੈਂ ਮੰਗਾ ਕੇ ਇੱਕ, ਇੱਕ ਗਿਫਟ ਕਰ ਦਿੱਤੀ ਕੁੜੀਆਂ ਨੂੰ। ਇੱਕ ਮੈਂ ਵਿਛਾ ਦਿੱਤੀ। ਉਹ ਫਿਰ ਵਿਛਾਈ ਜਿਹੜੀ ਲਾਹ ਕੇ ਧੋਤੀ ਨਾ, ਉਹਦਾ ਪ੍ਰਿੰਟ ਸਾਰਾ ਉੱਡ ਗਿਆ।
ਹੂੰ
ਤੇ ਫੇਰ ਹੁਣ ਹਾਂ, ਫੇਰ, ਮੈਂ ਉਸੇ ਤਰ੍ਹਾਂ ਵਾਪਸ ਮੰਗਵਾਾਈਆਂ ਉਹਨਾਂ ਕੋਲੋਂ। ਤੇ ਉਹ ਵਿਚੱਧਰ, ਉਹ ਕੁਦਰਤੀ ਵਾਕਫ ਨਿਕਲ ਗਿਆ।
ਅੱਛਾ।
ਬੰਦਾ, ਜਿਹੜੇ ਉੱਥੇ ਲੱਗਾ ਸੀ ਨਾ।
ਹਾਂ।
ਤੇ ਉਹ ਸਾਡੇ ਮੁੰਡੇ ਦਾ ਨਾ ਦੋਸਤ ਤੇ ਨਿਕਲਿਆ, ਫਿਰ ਉਹਨਾਂ ਨੇ ਨਾ। ਹਾਂ, ਫੇਰ ਉਹ ਉਹਨੇ ਸਾਨੂੰ ਵਾਪਿਸ ਕਰਵਾ ਦਿੱਤੀਆਂ ਪੈਸੇ ਸਾਰੇ ਵਾਪਿਸ ਕਰਵਾਏ।
ਹਮ ਉਹ ਇਹ ਔਨਲਾਈਨ ਸ਼ੋਪਿੰਗ ਦਾ ਕੋਈ ਪਤਾ ਨਹੀਂ ਚੱਲਦਾ ਕਿ ਫੋਟੋਆਂ ਜਾਂ। ਫੋਟੋ ਵੀ ਬੜੀ ਚੀਜ਼ ਅੱਛੀ ਲੱਗਦੀ ਹੁੰਦੀ ਹੈ।
ਜੇ ਫੋਟੋਆਂ ਭੇਜੀਆਂ ਸੀ ਉਹਨ ਇੰਨੀਆਂ ਸੋਹਣੀਆਂ ਲੱਗੀਆਂ, ਤੇ ਮੈਂ ਕਿਹਾ ਹੁਣੇ ਹੀ। ਬਸ ਮੰਗਾ ਜਾ, ਸਾਨੂੰ ਹੁਣੇ ਮੰਗਾ।
ਅਸੀਂ ਵੀ ਲਾਲਚ ਕਰਨਦੇ ਆ ਨਾ ਫੇਰ
ਹਾਂ, ਲਾ, ਆਦਮੀ ਤੇ ਫੇਰ ਤੁਹਾਨੂੰ ਪਤਾ। ਪੈਸੇ ਦੇਣ ਵੇਲੇ ਕਹਿੰਦੇ ਨਾ ਪਹਿਲ ਚੀਜ਼ ਵੇਖਲੋ, ਜਿਹੜੀ ਚੀਜ਼ ਵੇਖਦੀ ਉਹ ਮੰਗਵਾ ਲੈਂਦੀ ਉਹ
ਨਹੀਂ ਨਹੀਂ, ਇਸ ਕਰਕੇ ਨਾ ਬਾਜ਼ਾਰ ਜਾ ਕੇ, ਚੀਜ਼ ਨੂੰ ਹੱਥ ਲ ਕੇ ਚਾਦਰ ਵੇਖੋ ਤੇ ਤਾਂ ਹੀ ਲੈਣ ਦਾ ਸੂ ਸਵਾ ਦੇ, ਤਾਂ ਔਨਲਾਈਨ ਦਾ ਕੋਈ ਧੋਖਾਧੜੀ ਬੜੀ ਹੈ।
ਹਾਂ।
ਕਈ ਜਗ੍ਹਾ ਐਸੀਆਂ ਨੇ ਕਹਿਣਗੇ, ਪਹਿਲੇ ਪੈਸੇ ਜਮ੍ਹਾਂ ਕਰਵਾ ਦਿਓ।
ਹਮ
ਅਤੇ ਹੁੰਦ ਉਹ ਦੇ ਉਹਨਾਂ ਦੇ, ਨਕਲੀ ਐਡਰੈਸ ਹੁੰਦੇ ਨੇ, ਅਤੇ
ਹਾਂ।
ਤੇ ਆਉਂਦੀ ਕੋਈ ਨਹੀਂ ਤੁਸੀਂ ਬਾਅਦ ਚ ਸ਼ਿਕਾਇਤ ਕਿੱਥੇ ਕਰੋ। ਅਤੇ ਤੁਹਾਡੇ ਪੈਸੇ ਗਏ। ਹਮ
ਹਾਂ। ਤੇ ਅੱਜ ਕੱਲ੍ਹ ਹਰ ਚੀਜ਼ ਔਨਲਾਈਨ ਮੰਗਵਾਉਂਦੇ ਨੇ ਉੱਥੋਂ, ਰੋਟੀ ਮੰਗਵਾਉਣੀ ਹੁੰਦੀ। ਤੇ ਉਹ ਵੀ ਔਨਲਾਈਨ ਮੰਗਵਾਉਂਦੇ ਭਾਵੇਂ ਰਸਤੇ ਵਿਚ ਪਾਈ ਬਹਿ ਕੇ ਖਾਵੇ ਥੋੜ੍ਹੀ ਜਿਹੀ।
ਹਾਂ। ਹਹ ਨਹੀਂ ਨਹੀਂ ਉਹ ਤਾਂ ਹੈ ਹੀ ਹੈ, ਮੈਂ ਵੀ ਔਨਲਾਈਨ ਕੋਈ ਸੂਟ ਮੰਗਵਾਏ ਸੀ।
ਅੱਛਾ।
ਤੇ, ਸੂਟ ਜੇ ਸਲਵਾਰ ਇਸ। ਸਲਵਾਰ ਆਈ ਨਹੀਂ, ਅਤੇ ਦੁਪੱਟਾ ਦੇ ਇੱਕ ਚੁੰਨੀ ਆ ਗਈ।
ਅੱਛਾ।
ਤੇ। ਜਦੋ ਵਾਪਸ ਕੀਤਾ, ਵਾਪਸ ਕਰਨ ਤਿੰਨ ਸੌ, ਚਾਰ ਸੌ ਰੁਪਇ ਉੱਤੇ ਮੇਰਾ ਹੋਰ ਲੱਗ ਗਿਆ।
ਅੱਛਾ।
ਹਾਂ, ਤੇ ਸਾਨੂੰ ਬਹੁਤ ਹੀ ਮਹਿੰਗਾ ਸਿਸਟਮ ਪਿਆ ਇਸ ਕਰਕੇ। ਔਨਲਾਈਨ ਦੀ ਕੋਈ ਸਮਝ ਨਹੀਂ ਆਉਂਦੀ ਸੂਟ ਵੀ ਦੇਖੋ। ਤੇ ਬੜੇ ਅੱਛੇ ਲੱਗਦੇ ਨੇ ਨਹੀਂ ਕਦੇ ਸੂਟ ਮੰਗਵਾ ਕੇ ਵੇਖਣੇ ਸੀ ਤੁਸੀਂ।
ਨਹੀਂ ਸੂਰ ਨੇ ਮੰਗਾਏ। ਕੱਪੜਾ ਆਪ ਹੀ ਵੇਖ ਕੇ ਦੁਕਾਨ ਤੋਂ ਹੀ ਲਈਦਾਵ ਤੇ, ਸੂਟ ਕਦੇ ਮੰਗਵਾਏ, ਤੇ ਉਝ ਉ ਜਿੰਨਾ ਮਰਜ਼ੀ ਮਹਿੰਗਾ ਲੈ ਲਓ, ਭਾਵੇਂ ਇੱਥੋਂ ਹੀ ਲੈ ਲਓ, ਕੋਟਨ ਦਾ ਸੂਟ ਉਹਦੇ ਤੇ ਰੰਗ ਨਿਕਲਦਾ ਹੀ ਨਿਕਲਦਾ, ਇੰਨੇ ਇੰਨੇ ਮਹਿੰਗੇ ਸੂਟ ਲਈ ਦੇ ਨੇ ਕਿੰਨੇ ਸੂਟ ਹੁੰਦੇ ਨੇ। ਸਭ ਦੇ ਤਕਰੀਬਨ ਰੰਗ ਖ਼ਰਾਬ ਹੋਏ ਨੇ, ਕਿ ਜਾਣਾ ਹੋਵੇ ਪਾਨ ਤੇ ਦਿਲ ਨਹੀਂ ਕਰਦਾ।
ਹਾਂ ਤੇ ਉਹ ਨਾ ਫੇਰ, ਇੱਕ ਵਾਰੀ ਲਿਆ ਉਹਦੀ ਸਵਾਈ ਕਰਚੀ ਤੇ ਉਹ ਸੂਟ ਬੇਕਾਰ ਗਿਆ।
ਆ, ਸੂਟ ਸਵਾਈ ਬੇਕਾਰ ਗਈ, ਸੂਤ ਦੀ ਸਵਾਈਆਂ ਪਤਾ ਕਿੰਨੀਆਂ!
ਹੂੰ-ਹੂੰ। ਹਾਂ ਤੇ ਔਨਲਾਈਨ ਰਾਸ਼ਨ ਵੀ ਅਜ-ਕਲ ਲੋਕੀ ਖੂਬ ਮੰਗਾਂਦੇ ਐ। ਰਾਸ਼ਨ
ਹਾਂ, ਰਾਸ਼ਨ ਵੀ ਮੰਗਾਂਦੇ ਨੇ ਇੱਕ ਦੋ ਵਾਈ ਚਾਵਲ ਮੰਗਾਏ ਸੀ ਕੱਟਾ-ਕੱਟਾ ਬਾਰੋਂ।
ਹੰ-ਹੰ।
ਤੇ ਉਸ ਤਰ੍ਹਾਂ ਤੇ ਨਈ ਮੰਗਾਆ ਕੋਈ।
ਹਾਂ, ਆ ਨਈ ਅੱਜ-ਕੱਲ ਤੇ ਔਨਲਾਈਨ ਸਬਜ਼ੀਆਂ ਬਲਿੰਕਟ 'ਤੇ ਸਬਜ਼ੀਆਂ, ਦੁੱਧ। ਹਰ ਚੀਜ਼-ਹਰ ਚੀਜ਼ ਲੋਕੀ ਔਨਲਾਈਨ ਮੰਗਾ ਰੇ ਨੇ। ਓ ਤੇ ਛੱਡੋ-ਛੋਡੋ ਘਰ ਦੇ ਫਰਨੀਚਰ ਵੀ ਔਨਲਾਈਨ ਫਰਨੀਚਰ ਕਿ, ਹਾਂ ਕੋਈ ਚੀਜ਼ ਐਸੀ ਨੀ ਜੇੜੀ ਔਨਲਾਈਨ ਨਈਂ ਆ ਰਈ।
ਫਰਨੀਚਰ ਵਖਾਂਦੇ ਨੇ ਕਿੰਨੇ ਸਸਤੇ ਰੇਟ ਦੇ ਫਰਨੀਚਰ ਵਖਾਂਦੇ ਨੇ। ਤੇ ਵੇਖ ਕੇ ਕੋਈ ਕੈ ਨੀ ਸਕਦਾ ਬ ਇੰਨਾ ਸਸਤਾ ਹੁਣ ਪਤਾ ਨੀ ਹੁਣ ਇਦੇ ਚ ਕਿੰਨੀ ਸੱਚਾਈ ਏ ਕਿੰਨਾ ਤੇ ਓ ਕੁਛ ਨੀ ਪਤਾ।
ਅੰ। ਆਹ ਤੁਸੀਂ ਇੱਕੋ ਜਦੋਂ ਮੰਗਾ ਲੌਗੇ, ਆਪਣੇ ਉੱਪਰ ਚੜਵਾ ਲੋਗੇ, ਸਾਰਾ ਪੈਹਾ ਦੇ ਦਿਓਗੇ, ਉਸ ਤੋਂ ਬਾਦ ਅਗਰ ਤੁਆਨੂੰ ਨਈਂ ਸਈ ਲੱਗਾ ਤੇ ਓ ਫਿਰ ਬਬੌਤ ਚੱਕਰ ਪੈਂਦਾ ਵੇ ਵਾਪਸ ਕਰਨ ਦਾ ਯਾ ਜਾਂ ਜੋ ਵੀ ਏ। ਤੇ ਫੇਰ ਆਦਮੀ ਸੋਚਦੈ ਜੋ ਚੀਜ਼ ਆ ਗਈ ਕੋਈ ਨੀ ਰਵੇ ਹੁਣ ਇੱਥੇ।
ਹਾਂ, ਕਈ ਵਾਰੀ ਫੇਰ ਮਜਬੂਰ ਹੋ ਜਾਂਦਾ ਬੰਦਾ, ਕਈਦੈ ਇੰਨੇ ਪੈਸੇ ਹੁਣ ਲਵਾਏ ਨੇ ਅਲ ਘਰ ਲਿਆਣ ਦੇ ਫਿਰ ਉੱਪਰ ਚੜਾਈ ਵਖ ਰੇ ਲੱਗਦੇ ਨੇ। ਫੇਰ ਕਈ ਦੈ ਛੱਡ ਪਰੇ ਇੰਨੇ ਫੇਰ ਜਾਂਦੀਆਂ ਫੇਰ ਲੱਗਣਗੇ।
ਏ ਨੂੰ ਵੇਖ ਕੇ ਜੇ ਦੁਕਾਨ 'ਤੇ ਜਾਓ ਉੱਸ ਤੋਂ ਅੱਛੀ ਚੀਜ਼ ਸਸਤੀ ਮਿਲ ਰੀ ਹੁੰਦੀ ਏ।
ਹੂੰ।
ਫਿਰ ਆਦਮੀ ਕੈਂਦਾ ਮੈਂ ਕਿਉਂ ਔਨਲਾਈਨ ਮੰਗਾਈ। ਜੇੜੀ ਤੁਆ -ਜੇੜੀ ਚੀਜ਼ ਮੰਗਾਈ ਏ ਉਸ ਤੋਂ ਅੱਛੀ ਚੀਜ਼ ਦੁਕਾਨ 'ਤੇ ਮਿਲਦੀ ਹੁੰਦੀ ਏ। ਤੇ ਫਿਰ ਆਦਮੀ ਸੋਚਦੈ ਮੈਂ ਕਿਉਂ ਮੰਗਵਾਈ ਐੱਥੋ ਔਨਲਾਈਨ ਕਿਉਂ ਮੰਗਵਾਈ। ਹੂੰ, ਆ ਹਾ। ਇਹ ਛੋਟੇ ਸ਼ਹਿਰਾਂ 'ਚ ਔਨਲਾਈਨ ਤਾਂ ਇੰਨਾ ਚਲਨ ਨੀਂ ਜਿੰਨਾਂ ਵੱਡੇ ਸ਼ਹਿਰਾਂ 'ਚ ਚਲਨ ਏ।
ਹਾਂ ਛੋਟੇ ਸ਼ਹਿਰਾਂ ਚ ਘੱਟ ਈ ਏ।
ਟੇ ਸ਼ੈਰਾਂ ਚ ਲੋਕੀ ਇੱਕ ਇੰਨੀ ਜਲਦੀ ਪੈਸਾ ਨੀਂ ਕੱਢਦੇ ਤੇ ਵੱਡ ਡੇ ਸ਼ਹਿਰਾਂ 'ਚ ਨੌਕਰੀ-ਪੇਸ਼ਾ ਬੰਦੇ ਹੁੰਦੇ ਨੇ ਓ ਸੋਚਦੇ ਨੇ ਬਾਜਾਰ ਜਾਨ ਤੋਂ ਬਚ ਜਾਵਾਂਗੇ ਤੇ ਘਰ ਬੈਠੇ ਜੋ ਮੰਗਵਾਣਾ ਮੰਗਾ ਲਈਏ ਪਰ ਪਰ ਹਾਂ ਟੈਮ ਘੱਟ ਹੁੰਦਾ ਵੇ ਤੇ ਭਾਵੇਂ ਨੁਕਸਾਨ ਹੋ ਜਾਵੇ। ਅਜੇ ਓਨਲਾਈਨ ਲੈ ਕੇ ਨਾ ਐ ਸਮਾਨ ਡਿੱਬੇ ਦਾਲਾਂ ਪਾਣ ਵਾਲੇ ਇੱਥੇ ਕੋਈ ਐਸੀ ਚੀਜ਼ ਨੀ ਐ ਜੋ ਔਨਲਾਈਨ ਨਾ ਮਿਲਦੀ ਹੋਵੇ।
ਹਾਂ ਏ ਤੇ ਹੈ।
ਹਾਂ ਕੋਈ ਐਸੀ ਚੀਜ਼ ਨੀਂ ਜੇ ਔਨਲਾਈਨ ਨਾ ਮਿਲਦੀ ਹੋਵੇ।
ਬੱਚਿਆਂ ਦੇ ਕੱਪੜੇ ਨੇ ਹੁਣ ਐ ਜ਼ਿਆਦਾਤਰ ਓਨਲਾਈਨ ਇ ਮੰਗਵਾਈ ਦੇ ਨੇ।
ਨਈ ਬੱਚਿਆਂ ਦੇ ਕਪੜੇ ਸਈ ਨਿਕਲ ਆਂਦੇ ਨੇ, ਬੱਚਿਆਂ ਦੇ ਕੱਪੜੇ ਸਹੀ ਨਿਕਲ ਆਉਦੇ ਨੇ। ਬੱਚਿਆਂ ਦੇ ਕੱਪੜੇ ਹਾਂ, ਓ ਬੱਚ ਬੱਚਿਆਂ ਦੇ ਕੱਪੜੇ ਏਨਾ ਨੀ ਜਿੰਨਾ ਵੱਡੇ ਸੂਟਾਂ ਦੇ ਚੱਕਰ ਚ ਹੁੰਦਾ ਏ। ਇਸ ਕਰਕੇ ਦੁਕਾਨ ਤੇ ਜਾ ਕੇ ਹੀ ਚੀਜ਼ ਲੈਣੀ ਜ਼ਾਦਾ ਅੱਛੀ ਐ।
ਬੁਸ਼ਟਾ ਮੰਗਾਈਆਂ ਨੇ ਕਿੰਨੀ ਵਾਰੀ, ਓਥੋਂ ਮੋਆਲੀ ਤੋਂ ਬੂਸ਼ਟਾ ਓ ਪੇਜ ਦਿਂਦੇ ਨੇ ਕੁੜੀ ਓ ਓਥੋ ਲੈ ਕੇ ਸਾਡੇ ਐਡਰੈਸ ਤੇ ਪੇਜ ਦਿਂਦੀ ਏ ਓ ਕਦੀ ਪੂਰੀ ਨੀ ਆਈ ਇੱਕ ਸੈਜ ਸੈਜ ਚ ਮਾੜਾ ਫ਼ਰਕ ਰੈ ਜਾਂਦਾ ਫੇਰ ਓ ਵਾਪਸ ਪੇਜਦੀ ਆ ਫੇਰ ਵਾਪਸ ਲੈਣ ਆਸ ਚਾਉਂਦੇ ਨੇ
ਹਾਂ ਇਸੇ ਕੰਮ ਈ ਏਦਾਂ ਆਦਮੀ ਲੱਗਾ ਰਵੇ ਤੇ ਓ ਲੈਣ ਆਏ ਨੇ ਤੁਸੀਂ ਕੱਰ ਨੀ ਹੈਗੇ। ਤੇ ਚੱਕਰ ਪੈ ਜਾਵੇ ਹੁਣ ਫੇਰ ਦੋਬਾਰਾ ਓਨੂੰ ਬੁਲਾਵੋ ਯਾਂ ਕੁਛ ਕਰੋ।
ਹੂੰ।
ਇਸ ਕਰਕੇ ਨਾ ਦੋਬਾਰਾ ਫੇਰ ਚੀਜ਼ਾਂ ਦਾ ਬੜਾ ਚੱਕਰ ਈ ਏ। ਤੇ ਓਨਲੈਣ ਦਾ ਹਰ ਚੀਜ਼ ਦਾ ਹਾਂ ਦੁਕਾਨਾਂ ਤੇ ਜਾਓ ਤੇ ਓੱਥੇ ਵੀ ਇੰਨਾ ਟਾਈਮ ਵੇਸਟ ਕਰਕੇ ਅਸੀਂ ਦੋ-ਤਿੰਨ ਕੰਟੇ ਲਾ ਕੇ ਅਸੀਂ ਲੈ ਕੇ ਆਨੇ ਆ
ਉਸ ਤਰਾ ਦੁਕਾਨ ਤੇ ਰਾਸ਼ਨ ਲੈਣਾ ਹੋਵੇ ਨਾ ਤੇ ਪਰਚਾ ਬਣਾ ਕੇ ਦੇ ਆਇਦਾ ਫੇਰ ਓ ਘਰ ਦੇ ਜਾਂਦੇ ਨੇ ਐੱਥੇ ਲੋਕਲ ਈ
ਕੱਪੜੇ ਲੈਣ ਜਾਈਦਾ ਵੇ ਦੁਕਾਨ ਤੇ ਦੋ-ਤਿੰਨ ਕੰਟੇ ਲਾ ਕੇ ਖਰੀਦਦਾਰੀ ਕਰਨੇ ਆ ਸੂਟਾਂ ਦੀ ਦੁਕਾਨ ਤੇ ਕੁੱਛ ਲੱਗਦੇ ਨੇ ਕੱਰ ਆ ਕੇ ਖੋਲੋ ਕਾਰ ਕੁਛ ਲੱਗਦੇ ਨੇ
ਕਾਰ ਆਕੇ ਪਸੰਦ ਨੀ ਆਂਦੇ।
ਹਾ ਕਾਰ ਅਕੇ ਪਸੰਦ ਨੀ ਆਂਦੇ। ਦੁਕਾਨ ਤੇ ਇੰਨੇ ਅੱਛੇ ਲੱਗਦੇ ਹੋਣਗੇ ਕਾਰ ਆਕੇ ਪਸੰਦ ਨੀ ਆਂਦੇ।
ਕਿੰਨੇ ਸੂਟ ਮੈਂ ਲਿਆਂਦੇ ਨੇ ਜੇੜੇ ਲਯਾ ਕੇ ਸੁਆਵ ਲੈਣੇ ਸੁਆਵ ਕੇ ਪਸੰਦ ਨੀ ਆਏ। ਤੇ ਓ ਪਾ-ਪਾ ਕੇ ਸੁਈਆ ਚੁੱਬ ਲੱਗ ਪੈਂਦੀਆਂ ਨੇ ਓ ਓਸੇ ਤਰ੍ਹਾਂ ਈ ਕੋਰੇ ਪਏ ਹੋਏ ਨੇ
ਹੂੰ ਹਾਂ ਨਈ-ਨਈ ਓ ਅੰਦਰ ਪਏ ਵੀ ਓ ਲੱਗਦਾ ਵੀ ਹੁਣ ਕਿਸੇ ਨੂੰ ਦੇਦੀ ਏ
ਹਾਂ।
ਹਾਂ ਜਿੱਥੇ ਨਈ ਵੀ ਲੋੜ ਓਥੇ ਵੀ ਜਾ ਕੇ ਉਸਨੂੰ ਕਹੀਏ ਦੇ ਦੇਈਏ ਜਾ ਕੇ ਅਸੀਂ
ਉਸਰਾ ਅੰਦਰ ਕੱਪੜੇ ਭਰੇ ਪਏ ਨੇ ਕਿਧਰੇ ਜਾਣਾ ਹੋਵੇ ਤੇ ਕੱਪੜਾ ਨੀ ਲਭਦਾ ਐ ਨੀ ਖਰਾ ਐ ਨੀ ਕੱਪੜਾ ਕੋਈ ਨੀ
ਹਾਂ ਓ ਗਰਮੀ ਦੇ ਸਾਬ ਨਾਲ ਨਾ ਗਰਮੀ ਚ ਹਰ ਕੋਈ ਕੱਪੜਾ ਬਧਨ ਤੇ ਖਾਂਦਾ ਏ।
ਕੱਢੋ ਇੱਕ ਕੱਢੋ ਚਾਰ ਨਾਲ ਸੂਟ ਡਿੱਗਦੇ ਨੇ ਫੇਰ ਕਇਦਾ ਕੱਪੜਾ ਕੋਈ ਨੀ ਕੱਪੜਾ ਨੀ ਹੈਗਾ ਜੁੱਤੀਆਂ ਵੇਖ ਲੈ ਕਰ ਜੁੱਤੀਆਂ ਦਰਜਨਾਂ- ਦਰਜਨਾਂ ਇੱਕ ਬੰਦੇ ਕੋਲ ਨੇ।
ਜੁਤੀਆਂ ਵੀ ਔਨਲਾਈਨ ਮੰਗਾਓ ਤੇ ਪੈਰ ਛੋਟਾ ਆ ਗਿਆ ਈ ਵੱਡਾ ਆ ਗਿਆ ਈ। ਤੇ ਇਸ ਕਰਕੇ ਜੁੱਤੀ ਵੀ ਦੁਕਾਨ ਤੇ ਜਾ ਕੇ ਮੈਂ ਲੈਣ ਦੇ ਵਿੱਚ ਪ੍ਰੈਫਰ ਕਰਨੀ ਆ ਪੈਰ ਚ ਪਾਕੇ ਅੱਛੇ ਤਾ
ਆਹ ਅਸੀਂ ਓਦੋਂ ਗਏ ਸੀ ਪੋਂਟਾ ਸੈਬ ਰਸਤੇ ਚ ਲਬਰਟੀ ਜੀ ਲੱਗੀ ਸੀ ਰੁ ਦੁਕਾਨ ਓਥੋਂ ਫੇਰ ਲੈ ਆਈ ਆ ਦੋ ਜੋੜੇ। ਤੇ ਜੁੱਤੀ ਵੀ।
ਸਰ ਦਰਦ ਸਈ ਸਨ ਫੇਰ
ਹਾਂ ਸਈ ਨੇ ਹਜੇ ਪਾਕੇ ਨੀ ਵੇਖਿਆ। ਸਈ ਆਇਆ ਬਾਕੀ, ਕਾਰ ਵਾਸਤੇ ਏਕ ਲਿਆਂਦੀ ਕਾਰ ਕਿੰਨੇ ਜੋੜੇ ਪੈਲੋਂ ਈ ਲੱਗੇ ਹੋਏ ਨੇ ਤੇ ਕਿਤੇ ਜੋੜੇ ਓਲੇ ਬਥੇਰੇ ਹੈਗੇ ਨੇ ਤੇ ਜਾਂ ਐ ਹਂਡਾ ਲਈਏ ਕਈ ਤੇ ਪਏ-ਪਏ ਸੁੱਕ ਗਏ ਨੇ ਓ ਪਾਣ ਲੱਗੋ ਤੇ
ਹਾਂ।
ਉਦੋਂ ਨਵੀਂ ਜੁੱਤੀ ਪਾਣ ਲੱਗੀਆਂ, ਉਤਲਾ ਹਿੱਸਾ ਉੱਤੇ ਰਹਿ ਗਿਆ ਥੱਲਡਾ ਪਾਸੋਂ ਥੱਲੇ ਪਿਆ ਰਹਿ ਗਿਆ
ਹਾਂ। ਇਸ ਕਰਕੇ ਚੀਜ਼ ਨੂੰ ਏਸ ਜ੍ਗਾ ਰਖੋ ਹਵਾ ਲੱਗਦੀ ਰਵੇ।
ਉੱਥੇ, ਏ ਸੀ ਪਈਆਂ ਹੁਂਬਝਦੀਆਂ ਜੁੱਤੀਆਂ ਇਹਥੇ ਅਸੀਂ ਰੱਖੀਆਂ ਸੀ ਨਿਮਛਤੀਆਂ ਚ
ਜਿਹਨਾਂ ਨੇ ਵੀ ਪਰਸ ਨੇ ਪਰਸ ਵੀ ਪਏ, ਪਏ ਸਾਰੇ ਉੱਤੋਂ ਉਤੋਂ ਦੀ ਚਮੜੀ ਸਾਰੀ ਉਤੋਂ ਲਹ ਜਾਂਦੀ ਏ। ਤੇ ਆਪ ਪਰਸ ਵੀ ਐਸੀ ਜਗ੍ਹਾ ਰੱਖੋ, ਜਿੱਥੇ ਬਾਰ ਬਾਰ ਅਲਮਾਰੀ ਖੁੱਲਦੀ ਰਹੇ ਹਵਾ ਜਾਂਦੀ ਰਹੇ। ਤੇ ਉ
ਨਾਲ, ਅਲਮਾਰੀ ਚ ਹਵਾ ਜਾਦੀ ਰਹੇ ਨਾਲ ਕੀੜੇ-ਪਕੌੜੇ ਵਿੱਚ ਜਾਣਦੇ ਆ।
ਨਹੀਂ-ਨਹੀਂ ਐਸੇ ਗ ਅਲਮਾਰੀ ਖੋਲਦੇ ਰਹੋ ਕੱਪੜਾ ਰੱਖਿਆ, ਕੱਢਿਆ ਆਵਾਜ਼ ਆਉਂਦੀ ਰਹੇ। ਤੇ ਚੀਜ਼ ਖਰਾਬ ਨਹੀ ਹੁੰਦੀ। ਇਸ ਕਰਕੇ, ਇਸ ਕਰਕੇ ਹਾਂ-ਹਾਂ।
ਹੂੰ।
ਹਾਂ-ਹਾਂ, ਨਹੀਂ ਪਰਸ ਵੀ ਔਨਲਾਈਨ ਮੰਗਿਏ ਸੀ ਮੈਂ।
ਅੱਛਾ।
ਹਾਂ ਪਰਸ ਵੀ ਓਨਲਾਈਨ ਮੰਗਾਏ ਸੀ ਨਹੀਂ ਜਿਹਦੇ ਆਪਣਾ ਕੋਲ ਵਾਕਫ ਐ। ਫਿਰ ਤੁਹਾਨੂੰ ਸਹੀ ਚੀਜ਼ ਮਿਲ ਭੇਜੇਗਾ ਤੇ ਨਹੀਂ ਤਾਂ ਹਰ ਚੀਜ਼ ਧੋਖਧੜੀ ਏ, ਕਈ ਤਰਨਾਂ ਨੇ ਐਵੇਂ ਡੁਪਲੀਕੇਟ ਐਡਰੈਸ ਦਿੱਤੇ ਹੁੰਦੇ ਨੇ। ਪਹਿਲਾਂ ਪੈਸਾ ਲ ਲੈਂਦੇ ਨੇ। ਤੇ ਫਿਰ ਚੀਜ਼ ਹਾਂ ਜ ਤੁਸੀਂ ਪੈਸ ਦੇ ਕੇ ਪੈਸੇ ਚੀਜ਼ ਮੰਗਵਾਉਦੇ ਹੋ। ਫੋਨ ਕਰਦੇਓ ਉਹ ਫੋਨ ਫੋਨ ਨੰਬਰ ਨਹੀਂ ਹੁੰਦਾ।
ਹੂੰ।
ਅੱਜ-ਕੱਲ੍ਹ ਬਹੁਤ ਲੋਕਾਂ ਨੇ ਨਾ ਧੋਖਾਤੜੀ ਦਾ ਬਿਜ਼ਨਸ ਖੋਲ੍ਹਿਆ ਦਾ ਵੇ।
ਧੋਖਾਤੜੀ ਦੇ ਵਿੱਚ ਕਮੇਟੀਆਂ ਪਾਂਦੇ ਸੀ। ਧੋਖਾਤੜੀ ਚ ਕਿੰਨੀਆਂ ਕਿਸਤਾਂ ਦੇ ਬੈਠੇ ਸੀ। ਜਦੋਂ ਕਮੇਟੀ ਨਿਕਲਦੀ ਸੀ ਗਏ, ਤੇ ਉੱਥੇ ਕੋਈ ਬੰਦਾ ਹੀ ਨਾ ਆਇਆ ਕੋਈ ਕੁਰਸੀਆਂ ਨਾ ਕੋਈ ਪੁੱਛਨਾ, ਤੇ ਉਦੋਂ ਬੜਾ ਝਟਕਾ ਜਿਹਾ ਲਗਾ ਸ।
ਸਾਡਾ ਇਕ ਜਾਣਕਾਰ ਸੀ, ਉ ਕਮੇਟੀ ਪਾਈ ਸੀ। ਪੰਜ ਲੱਖ ਦੀ ਉਹ ਮਰ ਗਿਆ, ਆਪ ਆਪਣੇ ਗੋਲੀ ਮਾਰ ਕੇ ਤੇ, ਉਹਦਾ ਜਿਹੜੇ ਬੱਚੇ ਸੀ ਉਹ ਮੰਨਣ ਹੀ ਨਾ। ਹਾਂ-ਹਾਂ ਚਲੋ, ਚੱਲ ਠੀਕ ਏ।
ਠੀਕ।
ਠੀਕ ਓਕੇ।